ਹੈਲੋ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ?
ਹਾਂਜੀ, ਵਧੀਆ ਤੁਸੀਂ ਸੁਣਾਓ? ਚਲੋ ਜੀ ਠੀਕ। ਜਾ ਕੀ ਹੋਣਾ ਚਾਹੀਦਾ। ਔਰ ਕੀ ਕਰ ਰਹੇ ਸੀ?
ਮੈਂ, ਕੁਛ ਨੀ ਮੈਮ। ਬਸ ਬੈਠੇ ਸੀ ਫਰੀ।
ਹੋਰ, ਚਾਹ- ਪਾਣੀ, ਹੋ ਗਿਆ ਸ਼ਾਮ ਦਾ।
ਹਾਂਜੀ, ਹੋ ਗਿਆ ਜੀ। ਤੁਸੀਂ ਦੱਸੋ, ਤੁਸੀਂ ਕੀ ਕਰ ਰਹੇ ਹੋ?
ਬਸ ਅਸੀਂ ਵੀ, ਬੈਠੇ ਹਾਂ। ਬੱਚੇ ਕਹਿ ਰਹੇ, ਦੁੱਧ ਦੇ ਦੋ, ਕੁਛ ਦੋ ਹੁਣ ਖਾਣ ਨੂੰ।
ਅੱਛਾ। ਆ ਗਏ ਸਕੂਲ ਦੋ।
ਹਾਂਜੀ, ਅੱਜ ਇਹਨਾਂ ਨੂੰ। ਅੱਜ ਤੋਂ ਹੀ ਸਟਾਰਟ ਹੋਇਆ। ਓਨਦਾ ਸਕੂਲ। ਅੱਜ ਹੀ, ਗਣੇ ਸੀਗੇ। ਹਾਂਜੀ। ਆਜ ਵਿਚਾਰੇ ਥੱਕੇ- ਹਾਰੇ ਆਏ ਸੀ। ਸੋ ਵੀ ਗਏ ਨੇ ਅਪਨਾ, ਛੁੱਟੀਆਂ ਵਿੱਚ ਤਾਂ ਸੌਂਦੇ ਹੀ ਨਹੀਂ ਸੀ।
ਹਾਂ, ਹਾਂਜੀ। ਇਹ ਤਾਂ, ਹੈਗਾ ਹੀ।
ਹਾਂ, ਛੁਟਿਆ ਤਾਂ ਬਿਲਕੁਲ ਨੀ ਸੁੱਤੇ। ਵਾ ਫੋਨਾਂ ਦੇ, ਪਿੱਛੇ ਪਣੇ ਰਹੇ। ਫੋਨ, ਟੀ ਵੀ।
ਹਾਂ, ਕਿਸ ਬਾਰੇ, ਗੱਲ ਕਰ ਰਹੇ। ਮੈਡਮ ਅੱਜ ਆਪਾਂ। ਅੱਛਾ ਜੀ, ਠੀਕ ਹੈ ਜੀ, ਠੀਕ। ਤੇ, ਫੋਨ ਤੇ ਦੇਖੋ, ਆਪਾਂ ਨੂੰ, ਜਿਵੇਂ ਤੁਸੀਂ ਜਾਣਦੇ ਹੋ। ਫੋਨ ਦੇ, ਲਾਭ ਵੀ ਨੇ, ਤੇ ਹਾਨੀਆਂ ਵੀ।
ਹਾਂਜੀ- ਹਾਂਜੀ, ਦੋਨੋ ਪਹਿਲੀ ਵਾਰੀ ਤੇ ਲਾਭ ਭੀ ਹੈ ਤੇ।
ਹਾਂਜੀ।
ਤੇ, ਫਾਇਦਾ ਦੇਖੋ ਆਪਾਂ ਨੂੰ, ਫੋਨ ਦਾ ਇਹ ਹੈ। ਜਿਵੇਂ ਆਪਾਂ ਕਿਤੇ ਵੀ, ਮਤਲਬ ਜਿੱਥੇ ਵੀ ਬੈਠੇ ਹਾਂ। ਕੋਈ ਬਾਹਰਲੀ, ਫੋਰਨ ਕੰਟਰੀ ਚ, ਬੈਠੇ ਆ, ਉੱਥੇ ਵੀ, ਆਪਾਂ ਗੱਲ ਕਰ ਸਕਦੇ ਹਾਂ।
ਹਾਂ, ਕੋਈ ਦੇਸ਼- ਵਿਦੇਸ਼ਾਂ ਵਿੱਚ ੜੇਖ ਬੈਠੇ, ਘਰ ਬੈਠੇ ਗੱਲਾਂ ਹੋ ਜਾਂਦੀਆਂ ਇਸ ਤਾਈ।
ਘਰੋ ਕੁਛ ਦੇਖਣਾ ਹੈ। ਕੋਈ ਨਿਊਜ਼ ਵਗੈਰਾ ਦੇਖਣੀ ਹੈ। ਆਪਾਂ ਨੂੰ, ਉਹਦੇ ਵੀ ਇਹਦੇ ਉਤੋਂ ਫ਼ਾਇਦੇ ਹੈਗੇ ਨੇ।
ਹਾਂਜੀ- ਹਾਂਜੀ, ਨਿਊਜ਼ ਬਾਰੇ ਵੀ, ਪਤਾ ਲੱਗ ਜਾਂਦਾ। ਦੇਸ਼- ਵਿਦੇਸ਼ ਵਿੱਚ, ਕੀ ਚੱਲ ਰਿਹਾ। ਕੀ ਹੋ ਰਿਹਾ, ਤੁਹਾਨੂੰ ਪਤਾ ਹੀ, ਅੱਜ ਕੱਲ ਕਿੰਨੇ ਹੱਥ ਸੇ ਹੋ ਰਿਹਾ ਆ। ਦੇਖੋ ਲੇਡੀਜ਼, ਮਤਲਬ ਜੈਂਟਸ ਨਾਲ, ਕਿੱਚਰਾ ਕਰਦੀ ਪਈ ਹੈ।
ਇਹ ਤਾਂ, ਹੈਗਾ ਹੀ ਹੈ ਜੀ। ਜਿੱਥੇ ਮਰਜੀ ਚਲੋ ਆਪਾਂ, ਕੋਈ ਹੈਲਪ ਚਾਹੀਦੀ। ਸਾਨੂੰ ਕਿਸੇ ਨੂੰ, ਫੋਨ ਕਰਨਾ ਕੋਈ ਆਪਾਂ ਨੂੰ, ਦਿੱਕਤ ਆ ਰਹੀ ਹੈ। ਆਪਾਂ ਫੋਨ ਤੇ ਦੇਖੋ ਬੁਲਾ ਸਕਦੇ ਹਾਂ।
ਹਾਂ, ਫੋਨ ਵਿੱਚ, ਜ ਮਤਲਬ ਕਿ ਸਾਰੇ ਨੰਬਰ ਵੀ, ਓਨਲਾਈਨ ਪਾਏ ਹੋਏ, ਆ ਸਰਕਾਰ ਨੇ।
ਹਾਂਜੀ।
ਸਿਧੀ ਤਰਾਂ ਰੱਖ। ਕੋਈ ਮਤਲਬਪ ਲੇਡੀ ਓਪਰ, ਹਿੰਸਾ ਹੋ ਜਾਏ। ਉਹ ਵਸਤੇ ਅਲੱਗ ਹੈ। ਐਕਸੀਡੈਂਟ ਹੋ ਜਾਵੇ, ਉਹ ਵਸਤੇ ਅਲੱਗ ਹੈ। ਐਬੂਲੈਂਸ ਦਾ ਵੀ ਪਾਇਆ ਹੋਇਆ ਦੇਖੋ ਹਰ ਚੀਜ਼ ਦਾ ਪਾਇਆ ਹੋਇਆ
ਹਾਂਜੀ ਹਾਂਜੀ ਫੋਨ ਵੇਨਾਂ ਦੇਖੋ ਆਪਣਾ ਇੱਕ ਮਿੰਟ ਵੀ ਨਹੀਂ ਸਰਦਾ ਹਨਾ।
ਦੇਖੋ ਨੀ ਬਿਲਕੁਲ ਨੀ ਸਰਦਾ। ਪਹਿਲਾਂ ਵੀ ਜ਼ਮਾਨਾ ਸੀ ਜਿਹੜੇ ਫੋਨ ਤੋਂ ਬਿਨਾਂ ਰਹਿੰਦੇ ਸੀ, ਕਿੰਨੇ ਕਿਹੜੇ ਦਿਨ ਵੇਟ ਕਰਦੇ ਸੀ ਹਨਾ। ਕਿਤੇ ਦੇ ਸੰਦੇਸ਼ਾ ਜਾਂ ਕੋਈ ਪਹੁੰਚਦਾ ਸੀ ਕੋਈ ਜਾਂਦਾ ਸੀ ਕਿਸੇ ਦਾ ਸੰਦੇਸ਼ਾ ਲੈ ਜਾਂਦਾ ਸੀ।
ਹਾਂਜੀ। ਪਹਿਲਾਂ ਵਾਲੇ ਟਾਈਮ 'ਚ ਤੁਸੀਂ ਐਂ ਲਾਲੋ ਮੈਡਮ ਦੇਖੋ ਚਿੱਠੀਆਂ ਪਾਉਂਦੇ ਹਨਾ।
ਹਾਂ ਚਿੱਟੀਆਂ ਵੀ ਦੇਖੋ ਜਾਂਦੇ ਟਾਈਮ ਈ ਲੱਗਦਾ ਸੀ ਕਿਹੜਾ।
ਹਾਂ ਕੋਈ ਘਰ ਦੇ ਵਿੱਚ ਲੜਾਈ ਝਗੜਾ ਹੋ ਜਾਣਾ ਚਲੋ ਕਿਸੇ ਨੂੰਹ ਨੇ ਆਪਣੀ ਸੱਸ ਨਾਲ ਲੜਨਾ ਜਾਂ ਆਪਣੇ ਹੱਸ ਹਸਬੈਂਡ ਨਾਲ ਲੜਨਾ ਉਹਨੇ ਕਿਤੇ ਪੇਕਿਆਂ ਨੂੰ ਆਪਣੇਆਂ ਨੂੰ ਚਿੱਠੀ ਲਿਖਣੀ। ਅਰ ਜਦੋ ਨੂੰ ਚਿੱਠੀ ਪੜ੍ਹ ਕੇ ਉਹ ਪਹੁੰਚਦੇ ਇਨੇ ਨੂੰ ਸੁਲਹ ਸਫਾਈ ਹੋ ਜਾਂਦੀ ਉਹਨਾਂ ਦੀ।
ਹਾਂ, ਸੁਲਾ-ਸੁਲਾਈ ਹੋ ਜਾਂਦੀ ਸੀ। ਇਹ ਵੀ ਗੱਲ ਹੈ ਦੇਖੋ ਇਸ ਨਾਲ ਰਿਸ਼ਤੇ ਵੀ ਬਣੇ ਰਹਿੰਦੇ ਸੀਗੇ। ਹਨਾ ਹਾਂ ਕਿਵੇਂ ਦੱਸ ਇੱਕ ਦਿਨ ਲੱਗ ਜਾਂਦੇ ਸੀ ਦਸ ਦਿਨ ਵਿੱਚ ਪਤੀ ਪਤਨੀ ਵੀ ਫਿਰ ਪਿਆਰ ਹੋ ਜਾਂਦੇ ਸੀ ਦੇਖੋ ਲੜਾਈ ਨਾਲ ਹਰ ਘਰ ਵਿੱਚ ਹੀ ਹੁੰਦਾ ਏ।
ਹੁੰਦਾ। ਨਾਲੇ ਪਤਾ ਕੀ ਐ ਮੈਡਮ ਉਸ ਟਾਈਮ ਤਾਂ ਹੀ ਉਡੀਕਦੇ ਹੁੰਦੇ ਹੈਏ ਕਿ ਫਲਾਣੇ ਚਿੱਠੀ ਆਗੀ ਪਤਾ ਨੀ ਕਦੋਂ ਆਉਗੀ? ਪਤਾ ਨੀ ਪਾਈ ਐ ਕਿ ਨਹੀਂ ਪਾਈ।
ਹਾਂਜੀ ਇਹ ਤੇ ਹੈ, ਹੁਣ ਤਾਂ ਦੇਖੋ ਲੜਾਈ ਹੁੰਦੀ ਹੈ ਫੋਨ ਕਰੋ ਨਾਲੋਂ ਨਾਲ ਸਭ ਆ ਜਾਂਦੇ ਆ ਜ ਨੁਕਸਾਨ ਵੀ ਵੇ ਹਾਂ। ਹਾਂ ਉਹ ਜਿਹੜੀ ਥੋੜ੍ਹੀ ਜਿਹੀ ਲੜਾਈ ਜਿਹੜੇ ਰਹਿੰਦੇ ਨੀ ਹੈ ਫਟਾਫਟ ਨਾਲੋਂ-ਨਾਲ ਦੇਖੋ ਪੇਰੈਂਟਸ ਆ ਜਾਂਦੇ ਹੈ ਮਾਤਾ-ਪਿਤਾ ਉਈ ਥੋੜ੍ਹੀ ਜਿਹੀ ਗੱਲ ਕਰਦੇ-ਕਰਦੇ ਵੱਧ ਜਾਂਦੀ ਹੈ, ਇਸੇ ਕੀ ਹੁੰਦਾ ਬਲਾ ਉਹਨਾਂ ਦਾ ਸੀਟਾਂ ਤਾਂ ਇਹ ਨੀ ਕਦਾ ਤਲਾਕ ਹੋ ਜਾਂਦੇ ਲੋਕੀ ਕੁੜੀਆਂ ਘਰ ਬਹਿ ਜਾਂਦੀਆਂ ਦੇਖੋ। ਪਹਿਲਾਂ ਤਾਂ ਨਹੀਂ ਦੇਖੋ ਗਹਿਲੀਆਂ ਅਸੀ
ਉਵੀ ਥੋਨੂੰ ਦੱਸਦੇ ਆਨੀ ਆ ਜੀ ਵੀ ਜਦੋਂ ਚਿ ਠੀ ਪਾਣੀ ਜਦੋਂ ਨੂੰ ਪਹੁੰਚਣੀ ਉਹਨਾਂ ਨੇ ਆਉਣਾ ਉਦੋਂ ਨੂੰ ਸੁੂਲਹ-ਸਫ਼ਾਈ ਹੋ ਜਾਂਦੀ।
ਹਾਂਜੀ ਇਹ ਤੇ ਹੈ ਪਰ ਉਹਨਾਂ ਦੇ ਆਦੇ ਟਾਈਮ ਵੀ ਟਮ
ਹਾਂ ਹੁਣ ਤਾਂ ਬਸ ਮੈਨੂੰ ਤਾਂ ਲੈ ਜਾਓ ਜੀ ਮੈਨੂੰ ਐਏਂ ਕਰ ਲੋ ਜੀ। ਮੈਂ ਰਹਿਣਾ ਨੀ ਜੀ ਇੱਕ ਮਿੰਟ 'ਚ ਫੋਨ ਘੁਮਾ ਦਿੰਦੇ ਨੇ ਬੈਠੇ-ਬੈਠੇ।
ਅੱਛਾ ਸਾਡੇ ਨਾ ਪੜੋਸ ਵਿੱਚ ਵੀ ਹੈ ਮਤਲਬ ਨਾ ਸਾਡੇ ਉਧੋਂ ਜਿੱਦਾਂ ਲੜਾਈ ਹੁੰਦੀ ਨਾ ਹਸਬੈਂਡ ਵਾਈਫ 'ਚ। ਪੁਲਿਸ ਨੂੰ ਫ਼ੋਨ ਕਰ ਦਿੰਦੇ ਇੱਕ ਸੌ ਬਾਰਾਂ 'ਚ ਝੱਟ ਝੱਟ ਪੁਲਿਸ ਆ ਜਾਂਦੀ ਹੈ। ਫਿਰ ਘਰ ਵਾਲਾ ਲੈ ਗੇ। ਸੀਗੇ ਫਿਰ ਉੱਥੇ ਰੱਖਿਆ ਫੇਰ ਗੱਲਬਾਤ ਤੁਹਾਨੂੰ ਪਤਾ ਪੈਸੇ ਪੂਸੇ ਕਿ ਪੁਲਿਸ ਵੀ ਚੱਲੀ ਜਾਂਦੀ ਐ। ਅੱਜ-ਕੱਲ ਇਹੀ ਬਣਿਆ ਹੋਇਆ ਕੰਮ ਬਸ ਮ ਦੇਖੋ, ਜਿੱਥੇ ਫ਼ਾਇਦੇ ਵੀ ਦੇ ਰਹੇ ਨੁਕਸਾਨ ਵੀ ਦੇ ਰੇਆ ਲੋਕਾਂ ਵਿੱਚ ਨਾ ਸਬਰ ਈ ਨੀ ਰਿਹਾ ਫੋਨ ਦੇਖ ਲੋਕਾਂ 'ਚ ਸਬਰ-ਸੰਤੋਖ ਹੈ ਹੀ ਨਹੀਂ ਹੈ ਕਿ ਕੁਝ ਵੇਟ ਕਰੀਏ ਇੰਤਜ਼ਾਰ ਕਰੀਏ। ਲੜਾਈ ਤਾਂ ਹੁੰਦੀ ਹੈ ਦੇਖੋ ਕਿਸ ਘਰ ਨੀ ਹੁੰਦੀ ਦੋ ਭਾਂਡੇ ਹੁੰਦੇ ਆ ਖੜਕਦੇ ਐ। ਹਨ ਨਾ ਖੜਕਦੇ ਭਾਂਡੇ ਹਾਂ ਭਾਂਡੇ ਵਿੱਚ ਹਾਂ ਬਟ ਉਹ ਲੋਕਾਂ ਵਿੱਚ ਹੈ ਈ ਨਹੀਂ ਹੈ, ਲੋਕਾਂ ਕਹਿੰਦੇ ਬਸ ਲੜਾਈ ਨਹੀ ਹੋਣੀ ਚਾਹੀਦੀ।
ਹਾਂਜੀ ਅਰ ਤੁਸੀਂ ਇਹ ਲਾ ਲਓ ਵੀ ਇੰਟਰਨੈਟ ਕਰਕੇ ਦੇਖੋ ਕਿੰਨੇ ਬੱਚੇ ਖਰਾਬ ਹੋ ਰਹੇ ਨੇ ਹਨਾ।
ਹਾਂਜੀ ਦੇਖੋ ਬੱਚੇ ਵੀ ਦੇਖੋ ਇੰਟਰਨੈਟ ਵੀ ਕਿੰਨੇ ਖ਼ਰਾਬ ਹੋ ਰਹੇ ਆ ਅੱਜ-ਕੱਲ੍ਹ ਦੇਖੋ। ਬੱਚਿਆਂ ਦਾ ਵੀ ਕੋਈ ਕਸੂਰ ਨੀ ਹੈ ਦੇਖੋ ਸਕੂਲਾਂ ਵਾਲਾ ਦੇ ਸਕੂਲ ਵਾਲੇ ਨਾ ਹੋਮਵਰਕ ਭੇਜਦੇ ਬੱਚਿਆਂ ਨੂੰ। ਕਿ ਫੋਨਾਂ ਤੇ ਆ ਜਾਂਦੇ ਨੇ ਹੁਣ ਸਾਡੀਆਂ ਵਰਗੀਆਂ ਮਾਵਾਂ ਲਓ ਬੇਟਾ ਫੋਨ ਕੰਮ ਕਰ ਲੋ
ਕਰਲੋ ਆਪਾਂ ਹੁਣ ਹੁਣ ਫੜਾਣਾ ਪੈਂਦਾ ਜੀ ਜਦੋਂ ਟੀਚਰ ਕਹਿ ਦਿੰਦੇ ਨੇ ਵੀ ਔਨਲਾਈਨ ਤੁਹਾਨੂੰ ਵਰਕ ਭੇਜਾਂਗੇ ਦੇਖੋ।
ਹਾਂ ਓਨਲਾਈਨ ਦੋਗੇ ਪ੍ਰੋਜੈਕਟ ਬਣਾਉਣਾ ਉਹ ਵੀ ਫੋਨ ਤੋਂ ਦੇਖ ਕੇ ਬਣਾਣਾ ਫਿਰ ਉਹ ਬੱਚੇ ਤੁਆਨੂੰ ਪਤਾ ਐ, ਬੱਚਿਆਂ ਕੋਲ ਜਦ ਤੱਕ ਨਾ ਬੈਠੋ ਨਾ, ਬੱਚੇ ਫੋਨ ਈ ਦੇਖਦੇ ਕੰਮ-ਕੁਮ ਕੁਛ ਨੀ ਕਰਦੇ।
ਕੰਮ ਨੀ ਕਰਦੇ, ਪਤਾ ਕੀ ਐ ਮੈਡਮ ਅੱਧ ਤੋਂ ਵੱਧ ਬੱਚੇ ਤਾਂ ਇਸੇ ਗੱਲ ਕਰਕੇ ਬਿਗੜਦੇ ਪੇਰੈਂਟਸ ਨੂੰ ਫੋਨ ਦੇਣਾ ਪੈਂਦਾ, ਬੱਚੇ ਇਹ ਨੀ ਪਤਾ ਬੱਚੇ ਵਰਕ ਇੱਕਤਾਂ ਕਰਦੇ ਨੀ ਹੈਗੇ ਕੁਛ ਹੋਰ ਦੇਖੀ ਜਾਂਦੇ ਨੇ ਦੇਖੋ ਅੱਜ-ਕੱਲ ਜੇੜੇ ਹੁਣ ਪੰਜ-ਪੰਜ ਸਾਲ ਦੇ, ਅੱਠ- ਅੱਠ ਸਾਲ ਦੇ ਮੈਡਮ ਬੱਚੇ ਬੱਚ ਖਰਾਬ ਹੋ ਰਏ ਨੇ ਫੋਨਾਂ ਦੀ ਵਜ੍ਹਾ ਨਾਲ ਹੀ ਖਰਾਬ ਹੋ ਰਹੇ ਨੇ। ਪਹਿਲਾਂ ਤੁਸੀਂ ਐਂ ਲਾਲੋ ਅਠਾਰਾਂ-ਅਠਾਰਾਂ ਵੀਹ-ਵੀਹ ਸਾਲ ਦੀਆਂ ਕੁੜੀਆਂ ਵੀ ਹੋ ਜਾਂਦੀਆਂ ਮੁੰਡੇ ਵੀ ਹੋ ਜਾਂਦੇ ਕਿਸੇ ਚੀਜ਼ ਦਾ ਪਤਾ ਈ ਨੀ ਸੀ।
ਹਾਂ, ਬੱਚਿਆਂ ਨੂੰ ਕੋਈ ਨੌਲੇਜ ਨਈ ਸੀ, ਕੋਈ ਗਿਆਨ ਨਈ ਸੀ।
ਠੀਕ ਐ ਜੀ। ਕਿਸੇ ਗੱਲ ਦੀ ਵੀ
ਹਾਂਜੀ, ਅੱਜ-ਕੱਲ ਤਾਂ ਦੇਖੋ ਛੋਟੇ ਤੋਂ ਛੋਟਾ ਬੱਚਾ ਵੀ ਜੇੜਾ ਪਿਆਰ ਨਾਲ ਜੇੜੀ ਨਾਲੇਜ ਬੱਚੇਆ, ਬੰਦੇਆਂ ਨਾ, ਕੁੜੀਆਂ ਨੂੰ ਵੀ ਸਾਲਾਂ ਤੱਕ ਆਂਦੀ ਸੀ, ਅੱਜ-ਕੱਲ ਤੁਸੀਂ ਦੇਖੋ ਅੱਠ, ਸੱਤ, ਅੱਠ ਸਾਲ ਦੀ ਕੁੜੀ ਵੀ ਤਿਆਰ ਐ ਪੂਰੀਆਂ ਗੱਲਾਂ ਮਾਰਨ ਚ ਸਬ ਤਿਆਰ ਐ ਬੱਚੇ, ਬਚ ਬੱਚਿਆਂ ਦੇ ਨਿੱਕੇ-ਨਿੱਕੇ ਬੱਚੇ, ਹਾਂ। ਨਿੱਕੇ-ਨਿੱਕੇ ਬੱਚਿਆਂ ਨੇ ਜੋ ਆਈਡੀਆ ਬਣਾਈਆਂ ਹੋਈਆਂ ਫੇਸਬੁੱਕ ਚ ਇੰਸਟਾਗ੍ਰਾਮ ਚ
ਹਾਂ, ਦੇਖੋ ਤੁਸੀਂ ਉਹ ਨਿੱਕੇ-ਨਿੱਕੇ ਮੈਂ ਦੇਖਦੀ ਆ ਮਤਲਬ ਜ ਫੋਨ ਵਗੈਰਾ ਦੇਖਦੀ ਹ ਉਹ ਨਿੱਕੇ-ਨਿੱਕੇ ਮਤਲਬ ਛੋਟੀਆਂ-ਛੋਟੀਆਂ ਜਈ ਹੁੰਦੀਆਂ ਨੇਗੀਆਂ ਉਹਨਾਂ ਦੇ ਨੀਚੇ ਦੇਖੋ ਕਮੈਂਟ ਮੈਂਟ ਵੀ ਕੀਤੀ ਹੁੰਦੀ ਐ।
ਹਾਂ ਕਿ ਬੱਚਾ ਪੜਲਾ ਹਾਂ ਕਿ ਪੜੋ ਬੇਟਾ ਪੜ ੜਨ ਦੀ ਉਮਰ ਐ, ਪਰ ਦੇਖੋ ਪੇਰੈਂਟਸ ਵੀ ਤਾਂ ਦੇਖਦੇ ਹੋਣੇ ਨਾ। ਕਿ ਬੋਲ ਰਹੇ ਠੀਕ ਐ ਫੇਰ। ਨੱਚਣਾ ਗਾਣਾ ਤਾਂ ਦੇਖੋ ਬੜੇ ਹੋ ਕੇ ਵੀ ਚੱਲਦਾ ਈ ਰਹੇਗਾ। ਜੇੜੀ ਉਮਰ ਪੜਨ ਦੀ ਐ ਉਹ ਪੜੋ ਤੁਸੀਂ।
ਪੜਓ ਬਾਕੀ ਪਤ ਮੇਰੇ ਮੇਰੀ ਗੱਲ ਸੁਣੋ ਮੈਡਮ ਇਹ ਤਾਂ ਤੁਆਨੂੰ ਪਤਾ ਈ ਐ ਨਾ ਵੀ ਜਦੋਂ ਆਪਾਂ ਵੱਡੇ ਹੋਵਾਂਗੇ ਸਭ ਕੁੱਛ ਅਪਣੀ ਜ਼ਿੰਦਗੀ ਨਾਲ ਬਤੀਤ ਹੋਣਾ ਏ ਤਾਂ।
ਹਾਂਜੀ, ਏਹ ਤਾਂ ਸਭ ਨਾਲ ਈ ਹੋਣਾ ਦੇਖੋ।
ਹੋਣਾ। ਕਿ ਹਾਲਾਂਕਿ ਜਦੋਂ ਮੌਕਾ ਮਿਲ ਰਿਆ ਉਹ ਤਬ ਪੜ ਲਉ ਨਾ।
ਹਾਂ, ਜੇੜਾ ਮੌਕਾ ਮਿਲਿਆ ਉਹ ਤਾਂ ਤੁਸੀ ਸਾਂਭੋ, ਨਚਨਾ, ਗਾਣਾ, ਰੀਲਾਂ ਬਾਦ ਚ ਬਣਾ ਲਾਂਗੇ।
ਜਾਣਗੇ ਨੈੱਟ ਤੇ ਨੀ ਪਤਾ ਕੀ ਦਾ ਕੀ ਕਰ ਦੇਣ, ਦੇਖੋ ਛੋਟੀ ਜੀ ਗੱਲ ਹੁੰਦੀ ਏ ਉਹਨੂੰ ਵਧਾ ਚੜਾ ਕੇ ਨੈੱਟ ਤੇ ਚਾੜ ਦਿੰਦੇ ਨੇ ਲੋਕ।
ਹਾਂ, ਬੌਤ ਵਧਾ ਕੇ ਕਰਦੇ ਨੇ ਅੱਛਾ, ਹੁਣ ਦੇਖੋ
ਕਈ ਵਾਰ ਉਹੀ ਹਾਸੇ ਦਾ ਤਮਾਸਾ ਬਣ ਜਾਂਦੈ, ਦੇਖੋ। ਲੋਕ ਫੇਰ ਕਿਵੇਂ ਕੈ ਦਿੰਦੇ ਨੇ ਆਤਮ ਹੱਤਿਆ ਕਰ ਲਈ ਜੀ ਉਹਨੇ, ਉਹਨੇ ਫਲਾਣਾ ਕਰ ਲਿਆ, ਢਿਮਕਾ ਕਰ ਲਿਆ।
ਆ।
ਕਿਸੇ ਦੀ, ਕਿਸੇ ਦੀ ਗ਼ਰੀਬੀ ਦਾ ਮਜ਼ਾਕ ਉਡਾਈ ਜਾਣਗੇ ਬੈਠੇ ਫੋਨਾਂ ਤੇ।
ਹਾਂ ਏਹੀ ਕਰਦੇ ਰਹਿਣਗੇ, ਕਿਸੇ ਦੀ ਗਰੀਬੀ ਨਾ ਹੋਵੈ, ਦੇਖੋ ਜੇੜੀ ਲਾਈਕ ਕਰਨੀ ਐ, ਉਹ ਚੀਜ਼ ਬੰਦਾ ਲਾਈਕ ਈ ਨੀ ਕਰਦਾ, ਅੱਜ-ਕੱਲ ਬੰਦੇ ਜੈਦਾ ਗਲਤ ਚੀਜ਼ਾਂ ਜੈਦਾ ਲਾਈਕ ਕਰਦੇ ਨੇ। ਚੰਗੀਆਂ ਚੀਜ਼ਾਂ ਕੋਈ ਨੀ ਲਾਈਕ ਕਰਦਾ ਦੇਖੋ। ਜੇ ਮਾੜੀਆ ਚੀਜ਼ਾਂ ਉਹ ਤਾਂ ਸਬ ਓ ਸਾਰੇਆਂ ਨੂੰ ਪਸੰਦ ਆਂਦੀਐ, ਚੰਗੀਆਂ ਨਈ ਆਦੀਆਂ।
ਹਾਂਜੀ- ਹਾਂਜੀ, ਉਹੀ ਤਾਂ ਗੱਲ ਐ, ਵੀ ਫੋਨਾ ਨੇ ਕਿੰਨੀ ਦੂਣੀਆਂ ਖ਼ਰਾਬ ਕਰ ਥੀ, ਮੈਨੂੰ ਤਾਂ ਏਹ ਲੱਗਦਾ ਵੀ ਠੀਕ ਸੀ ਪੈਲਾਂ ਸਿਸਟਮ ਠੀਕ ਸੀਗਾ ਚਲੋ। ਅੱਗੇ ਤੁਸੀਂ ਇਹ ਲਾ ਲਓ ਘਰਾਂ ਦੇ ਵਿੱਚ ਫੋਨ ਲੱਗੇ ਹੁੰਦੇ
ਆ, ਦੂਜੇ ਵੇਲੇ ਡਾਇਲ ਹੋਜਾਨ ਕੁਮਾਂਨ ਵਾਲੇ ਨਾ।
ਹਾਂਜੀ, ਉਹ ਘਰਾਂ ਦੇ ਵਿੱਚ ਫੋਨ ਲੱਗੇ ਹੁੰਦੇ ਚਲੋ ਇਹ ਤਾਂ ਹੈਗਾ ਸੀ ਪਰਿਵਾਰ ਦੇ ਵਿੱਚ ਫੋਨ ਆਇਆ ਹੋਇਆ। ਯਾ ਕੋਈ ਵੀ ਫੈਮਿਲੀ ਮੈਂਬਰ ਉਹਨੂੰ ਚੱਕ ਸਕਦਾ ਸੀ ਹੁਣ ਤਾਂ ਆਪਦੇ-ਆਪਦੇ ਦੇਖੋ ਫੋਨ ਲੈ ਰੱਖੇ ਨੇ ਅਪਣੇ-ਅਪਣੇ ਪਾਸਵਰਡ ਲਾ ਰੱਖੇ ਨੇ।
ਹਾਂ, ਕਿਸੇ ਨੂੰ ਪਤਾ ਨੀ ਕਿਸੇ ਦਾ ਪਾਸਵਰਡ, ਉਹ ਠੀਕ ਸੀ ਵੇਖੋ।
ਸਈ ਹੁੰਦਾ ਹੋਣ ਦੇ ਬਾਵਜੂਦ ਵੀ ਉਹ ਦੂਸਰੇ ਨਾ, ਦੂਸਰੇ ਇਨਸਾਨ ਨੂੰ ਇਹ ਲਗ ਰਿਆ ਗਲਤ ਐ।
ਨਾ ਜਿਸ ਕੋਲ ਫੋਨ ਐ ਨਾ ਬਸ ਉਹ ਕਹਿ ਬੰਦਾ ਗ਼ਲਤ ਐ, ਕੋਈ ਬੱਚੇ ਕੋਲ ਫੋਨ ਹੋ ਜੇ ਦੇਖੋ ਲੋਕਾਂ ਨੇ ਸਾਰਾ ਏਹੀ ਕਹਿਣਾ
ਹਾਂਜੀ, ਗੱਲ ਕਰਨੀ ਤਾਂ ਪਰ ਸੌਖੀ ਹੋ ਗਈ ਮੈਂ ਇਹ ਕਹਨੀ ਆ ਫੋਨ ਤੋਂ ਪਰ ਰਿਸ਼ਤੇ ਖ਼ਰਾਬ ਹੋ ਗਏ।
ਹਾਂਜੀ ਵੇਖੋ ਗੱਲਾਂ ਕਰਨੀਆਂ ਵੀ ਸੌਖੀਆਂ ਹੋ ਗਇਆਂ ਦੂਜੇ ਕਟਰੀਆਂ ਦੀ ਨਾ ਦੇਸ਼-ਵਿਦੇਸ਼ਾਂ ਦੀ ਖ਼ਬਰਾਂ ਵੀ ਮਿਲ ਜਾਂਦੀ ਗੱਲਾਂ ਕਈ ਫ਼ੈਦੇ ਵੀ ਦੇਖੋ ਫ਼ੈਦੇ ਵੀ ਤੇ ਬਹੁਤ ਐ।
ਬੌਤ ਕੁੱਛ ਦੇਖ ਸਿਖਣ ਨੂੰ ਵੀ ਮਿਲ ਜਾ, ਚਲੋ ਕੋਈ ਆਪਣਾ ਫੈਸ਼ਨ ਡਿਜ਼ਾਇਨਰ ਦੇਖਣਾ ਆਪਾਂ। ਜਾਂ ਕੋਈ ਮਤਲਬ ਕੋਈ ਸੇਲ ਲੱਗੀ ਏ ਕਿ ਤੇ ਜਾਂ ਕਿਤੇ ਕੁਛ ਮਿਲ ਰਿਹਾ। ਜਾਂ ਜਿਵੇਂ ਡੀ ਮਾਰਟ ਹੋ ਗਿਆ ਯਾਂ ਕੁਛ ਵੀ ਹੋ ਗਿਆ। ਚਲੋ ਆਪਾਂ ਏਧਾਂ ਦੀ ਚੀਜ਼ ਦੇਖਣੀ ਏ ਓਨੂੰ ਪਤਾ ਲੱਗ ਲੱਗ ਜਾਂਦਾ। ਘਰੇ ਬੈਠੇ ਜਿਵੇਂ ਹੁਣ ਫੋਨ ਤੇ ਆਪਾਂ ਉਹ ਕਰ ਲੈਂਨੇ ਆ, ਮੀਸ਼ੋ ਕਰ ਲੈਂਨੇ ਆ, ਫਲਿੱਪ ਕਾਰਟ ਕਰ ਲੈਂਨੇ ਆ। ਡਾਊਨਲੋਡ। ਉਹ ਤੇ ਕੋਈ ਮਤਲਬ ਆਪਾਂ ਕੋਈ ਪ੍ਰੋਡਕਟ ਮੰਗਾਨਾ ਏ ਉਹ ਵੀ ਮੰਗਾ ਲੈਂਨੇ ਆ ਹਨਾ। ਪਰ ਏਹ ਜਿਹੜੀ ਏਹ ਏ ਏਹ ਗ਼ਲਤ ਪਾਸੇ ਜਾ ਰਹੀ ਐ ਨਾ ਦੁਨੀਆਂ ਫੋਨਾਂ ਕਰਕੇ ਇਹ ਔਖਾ ਏ।
ਹਾਂ ਇਹ ਬਹੁਤ ਦੁਖ ਐ ਜੀ, ਬੱਚੇ ਵੀ ਜਾ ਰਹੇ ਨੇ, ਦੇਖੋ ਵੱਡੇ ਵੀ ਜਾ ਰਹੇ, ਬੱਚਿਆਂ ਨੂੰ ਵੱਡਿਆਂ ਨੂੰ ਦੇਖ- ਦੇਖ ਕੇ।
ਸਮਝ ਚਾਹੀਦੀ ਐ ਬੱਚੇ ਬੱਚਿਆਂ ਨੂੰ ਵੀ ਸਮਝ ਚਾਹੀਦੀ ਐ ਵੇਖੋ ਹਨਾ ਵੀ, ਜੇ ਮਾਂ- ਬਾਪ ਨੇ ਛੂਟ ਦੇ ਰੱਖੀ ਐ। ਤਾਂ ਉਦਾ ਆਪਾਂ ਗ਼ਲਤ ਇਸਤਮਾਲ ਨਾ ਕਰੋ। ਹਾਂਜੀ।
ਸਾਡੇ ਤਾਂ ਆਪ ਬੱਚੇ ਫੋਨਾ ਪਿੱਛੇ ਪੈ ਜਾਂਦੇ ਨੇ ਨਾ, ਤੇ ਉਹ ਤਾਂ ਨਾਰਾਜ਼ ਹੋ ਜਾਂਦੇ ਆ ਦੇਖਦੇ ਨੀ ਐ। ਹਾਲਾਂਕਿ ਬੱਚਿਆਂ ਨੂੰ ਅਸੀਂ ਨਾ
ਇਹੀ ਹਾਲ ਆ ਜੀ, ਉਹ ਕਹਿਣ ਦਾ ਮੈਨੂੰ ਨੀ ਫੋਨ ਦਿੱਤਾ, ਦੂਜਾ ਕਹਿਣ ਦਾ ਮੈਨੂੰ ਨੀ ਫੋਨ ਦਿੱਤਾ। ਤਾਂ ਮੇਰਾ ਕੰਮ ਪਿਆ, ਮੈਨੂੰ ਟੀਚਰ ਤੋਂ ਡਾਂਟ ਪਈ ਅੱਜ।
ਹਾਂ ਇਹੀ ਗੱਲ ਐ, ਇੱਕ ਨੂੰ ਦੇ ਦੋ ਉਸਨੂੰ ਫੋਨ ਦਿੱਤਾ ਆ, ਉਹਦਾ ਕੰਮ ਹੋ ਗਿਆ ਮੇਰਾ ਨੀ ਹੋਇਆ।
ਹੁਣ ਤਾਂ ਸਕੂਲਾਂ ਆਲੇਆਂ ਨੇ ਬਹੁਤ ਮਤਲਬ ਫਾਸਟ ਕਰਤਾ ਜੀ ਇਹ ਵੀ ਕੰਮ ਜੇ ਕੋਈ ਵਰਕ ਦੇਣਾ। ਜਿਵੇਂ ਹੁਣ ਛੁੱਟੀਆਂ ਦਾ ਵਰਕ ਦੇਣਾ ਸੀ ਇਹਨਾਂ ਨੇ ਚੱਕ ਫੋਨ ਤੇ ਸਿਟਤਾ।
ਹਾਂਜੀ ਫੋਨ ਤੇ ਹੀ ਪਹਿਲਾਂ ਤਾਂ ਦੇਖੋ ਮਿਲਦੇ ਸੀ ਸਾਨੂੰ ਜਾਂ ਲਿਖਵਾ ਦਿੰਦੇ ਸੀ।
ਹਾਂਜੀ। ਅੱਗੇ ਡਾਇਰੀ ਨੋਟ ਕਰਵਾਂਦੇ ਮੈਡਮ, ਹੁਣ ਨੀ ਡਾਇਰੀ ਨੋਟ ਨੀ ਕਰਵਾਂਦੇ ਹੈਗੇ ਹੁਣ।
ਹੈ ਹੀ ਨਹੀਂ ਕੋਈ।
ਹੁਣ ਤਾਂ ਸਪੈਸ਼ਲ ਫੋਨ ਕਰਕੇ ਕਹਿੰਦੇ ਨੇ ਜੀ ਸਾਡਾ ਗਰੁਪ ਬਣਿਆ ਹੋਇਆ, ਗਰੁਪ ਵਿੱਚ ਐਡ ਹੋ ਜੋ ਬੱਚੇ ਨੂੰ ਵਰਕ ਭੇਜਣਾ ਅਸੀਂ।
ਹਾਂ ਜਿਸ ਤਾਂ ਸਕੂਲ ਚ ਐਡਮਿਸ਼ਨ ਹੁੰਦੀਆਂ ਗਰੁਪ ਵਿੱਚ। ਕਰ ਲੈਂਦੇ ਸਾਰੀ ਇਨਫੋਰਮੇਦੇ
ਸ਼ਿਕਸ਼ਾ ਦੇ ਰਹੇ ਨੇ ਵੀ ਬੱਚਿਆਂ ਨੂੰ ਸੁਧਾਰ ਰਹੇ ਨੇ ਤੁਸੀਂ ਇਹ ਲਾ ਲਓ। ਇੱਕ ਪਾਸੇ ਖਰਾਬ ਕਰ ਰਹੇ ਨੇ।
ਹਾਂ, ਬਸ ਦੇਖੋ ਸਮੈਸਟਰ ਖ਼ਰਾਬ ਕਰਦੇ ਪਏ ਨੇ।
ਠੀਕ ਐ ਨਾ ਜੀ ਇਹ ਗ਼ਲਤ ਗੱਲ ਐ ਵੈਸੇ ਚਲੋ ਆਪਾਂ ਇਹ ਨੀ ਕਹਿੰਦੇ ਹੈਗੇ ਵੀ ਫੋਨ ਦਾ ਠੀਕ ਏ ਇਸਤੇਮਾਲ ਵਧੀਆ ਗੱਲ ਐ ਕਰ ਰਹੇ ਆ ਆਪਾਂ।
ਇਹਨੂੰ ਰਿ ਉਹ ਨਾ ਕਰੋ। ਗ਼ਲਤ ਪਾਸੇ ਨਾ ਲੈ ਕੇ ਜਾਓ। ਹਾਂਜੀ, ਹਾਂ। ਚਲੋ ਠੀਕ ਐ ਮੈਡਮ, ਓਕੇ ਜੀ ਓਕੇ।
ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।